ਹਾਂਜੀ ਸਤਿ ਸ੍ਰੀ ਅਕਾਲ ਕਾਲ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ
ਠੀਕ ਠਾਕ ਹੈ ਤੁਸੀਂ ਸੁਣਾਓ
ਬਸ ਵਧੀਆ ਮੈਂ ਕਿਹਾ ਮੈਂ ਨੀ ਮੈਂ ਨੀ ਕੀਤਾ ਬੜੇ ਦਿਨਾਂ ਤੋਂ ਫੋਨ ਤੇ ਤੁਸੀਂ ਵੀ ਨੇ ਮੈਨੂੰ ਯਾਦ ਕੀਤਾ
ਕਰਨ ਆ ਮੈਂ ਤੇ ਆ ਮੈਂ ਜਾਵਾਂਗੀ ਤੁਹਾਨੂੰ ਕਦੋਂ ਮਿਲ ਕੇ ਆਵਾਂਗੀ ਤੁਹਾਡੇ ਘਰ ਮਿਲ ਕੇ ਆਵਾਂਗੇ ਤੇ ਮੈਂ ਗਈ ਆ ਤੁਹਾਡੇ ਘਰ ਅੱਗੇ ਜਿੰਦਾ ਵੱਜਾਆ ਸੀ ਕਿੱਥੇ ਸੀ ਤੁਸੀਂ
ਅੱਛਾ ਅੱਛਾ ਤੁਹਾਨੂੰ ਨੀ ਪਤਾ ਅਸੀਂ ਤੇ ਸ਼ਿਫਟ ਕਰ ਗਏ ਇੱਥੇ ਜਿੱਥੇ ਮੇਰੇ ਬੇਟੇ ਦੀ ਜੋਬ ਸੀ ਅਸੀਂ ਉੱਥੇ ਆ ਗਏ ਹ ਨਾ ਸ਼ਿਫਟ ਕਰ ਗਏ ਹ ਨਾ ਹੈਲੋ ਹੈਲੋ ਹੈਲੋ ਹੈਲੋ ਹੈਲੋ